ਸਤਿ ਸ੍ਰੀ ਅਕਾਲ ਭੈਨ ਜੀ, ਹੋਰ ਕੀ ਹਾਲ ਐ?
ਸਤਿ ਸ਼੍ਰੀ ਅਕਾਲ ਜੀ, ਮੈਂ ਠੀਕ ਆਂ, ਹੋਰ ਤੁਸੀਂ ਸੁਨਾਓ।
ਬਸ ਮੈਂ ਵੀ ਠੀਕ ਆਂ ਭੈਨ ਜੀ, ਹੋਰ ਕੀ ਕਰਦੇ ਪਏ ਸੀਗੇ?
ਬਸ ਹੁਨੇ ਫ੍ਰੀ ਹੋਏ ਸੀ ਡਿਨਰ ਕਰਕੇ, ਭਾਂਡੇ ਵਗੈਰਾ ਮਾਂਜ ਕੇ ਵੇਲੇ ਹੋਏ ਤੇ ਅੱਜ ਤੁਸੀਂ ਕਿਸ ਤਰ੍ਹਾਂ ਯਾਦ ਕਰ ਲਿਆ ਸਾਨੂੰ?
ਬਸ ਬੈਠੀ ਹੋਈ ਸੀ, ਮੈਂ ਕਿਹਾ ਚੱਲ ਬੋਤ ਦਿਨ ਹੋ ਗਏ ਨੇ। ਭੈਣ ਜੀ ਨਾਲ ਗੱਲ ਨੀ ਹੋਈ, ਮੈਂ ਕਿਹਾ ਚੱਲ ਭੈਣ ਜੀ ਨਾਲ ਹੀ ਗੱਲ ਕਰ ਲਾਂ।
ਹਾਂਜੀ, ਹੋਰ ਘਰ ਪਰਿਵਾਰ ਠੀਕ ਏ ਸਭ ਬੱਚੇ?
ਸਭ ਠੀਕ ਐ, ਤੁਸੀਂ ਆਪਣਾ ਸੁਨਾਓ ਤੁਹਾਡੇ ਓਦਰ ਸਭ ਠੀਕ ਐ।
ਹਾਂਜੀ, ਸਭ ਏਧਰ ਵੀ ਸਭ ਠੀਕ ਹੈਗੇ ਨ ਬਸ। ਛੁੱਟੀਆਂ ਹੈਗੀਆਂ ਹਨ, ਬੱਚੇ ਕਰਦੇ ਰਹਿੰਦੇ ਨੇ ਤੰਗ। ਸਕੂਲ ਖੁੱਲ੍ਹਣਗੇ ਤਾਂ ਹੀ ਥੋੜ੍ਹੇ ਜੀ ਹੋਏਗੀ।
ਹਾਂਜੀ ਏ ਤਾਂ ਹੈ, ਮਾਵਾਂ ਨੂੰ ਬਸ ਤਦ ਈ ਸ਼ਾਂਤੀ ਆਣੀ ਐ।
ਹਾਂਜੀ, ਹਾਂ, ਹੋਰ
ਹਾਂਜੀ ਬਸ ਭੈਣ ਜੀ ਠੀਕ ਐ, ਮੈਨੂੰ ਇੱਕ ਕੰਮ ਸੀਗਾ ਤੁਹਾਡੇ ਨਾਲ, ਮੈਂ ਪੁੱਛਨਾ ਸੀ ਭੈਣ ਜੀ, ਗੁਰਦੁਆਰਾ ਸਾਹਿਬ ਨਾ ਮੈਂ ਇੱਕ ਵਾਰੀ ਸ਼ਰਦਾਈ ਦੇਖੀ ਸੀਗੀ। ਬੜੀ ਮਿੱਠੀ ਜਿਹੀ ਹੁੰਦੀ ਐ, ਤੁਹਾਨੂੰ ਪਤਾ ਕਿੱਦਾਂ ਬਨਾਂਦੇ ਓਨੂੰ? ਸ਼ਰਦਾਈ ਦਾ ਲੰਗਰ ਦੇਖਿਆ ਸੀਗਾ ਇੱਕ ਵਾਰੀ।
ਹਾਂਜੀ-ਹਾਂਜੀ, ਐ ਜੇੜਾ ਗੁਰਪੁਰਬ ਆਂਦਾ ਨਾ ਗੁਰੂ ਅਰਜਨ ਦੇਵ ਜੀ ਦਾ, ਏਦੇ ਤੇ ਬਨਾਂਦੇ ਅਹ ਜਦੋਂ ਸ਼ਹੀਦੀ ਗੁਰਪੁਰਬ ਆਂਦਾ ਨਾ ਐਦੇ ਤੇ ਬਨਾਂਦੇ ਹੈਗੇ ਨ, ਗੁਰਦਆਰੇ 'ਚ ਬਨੀ ਜਾਂਦੀ ਏ। ਤੇ ਜਦੋਂ ਏ ਸ਼ਿਵਰਾਤਰੀ ਤਰੀ ਤੇ ਵੀ ਬਨਾਂਦੇ ਹੈਗੇ ਨ, ਮੰਦਿਰਾਂ ਵਿੱਚ ਬਨਦੀ ਐ ਸ਼ਿਵਰਾਤਰੀ ਤੇ ਵੀ ਹਨਾ।
ਅੱਛਾ ਏ ਮੰਦਰਾ 'ਚ ਵੀ ਬਨਦੀ ਐ।
ਹਾਂਜੀ ਮੰਦਿਰਾਂ ਵਿੱਚ ਬਨਾਂਦੇ ਹੈਗੇ ਨ, ਸ਼ਿਵ ਜੀ ਭਗਵਾਨ ਜਿਵੇਂ ਪੀਂਦੇ ਸੀ ਸ਼ਰਦਾਈ ਓਸ ਓਸ ਉਹ ਤੇ ਕਰਦੇ ਸੀ ਭਗਵਾਨ ਨੂੰ ਅਟੈਕਟ ਕਰਨ ਵਾਸਤੇ ਕਰਦੇ ਸੀ ਬਈ ਓਨੂੰ ਦੇ ਰਾਂਗੇ ਵਿੱਚ ਏਦੇ ਨਸ਼ਾ ਆ ਜੇ, ਮਗਰ ਲੋਕਾਂ ਨੇ ਹੁਨ ਤੇ ਐ ਬਨਾ ਲੇ ਨੇ ਸ਼ੌਂਕ ਵਿੱਚ ਕਈ ਭੰਗ ਵੀ ਪਾ ਕੇ ਬਨਾਂਦੇ ਹੈਗੇ ਨਾ। ਭੰਗ ਅਹ ਨਸ਼ਾ ਵਾਸਤੇ ਹੁੰਦਾ ਹੈ ਕਿ
ਭੰਗ ਵਾਲੀ ਤਾਂ ਬੜੀ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਫਿਰ ਤਾਂ
ਹਾਂਜੀ ਮਗਰ ਜਿਹੜੀ ਗੁਰੂ ਘਰ ਬੰਦੀ ਹੈ ਜਿਹੜੀ ਹੈ ਤੇ ਉਹ ਉਹ ਬੰਦੇ ਹੈਗੀ ਹੈ ਬਈ ਡਰਾਈ ਫਰੂਟ 'ਚ ਵੀ ਸੁੱਕੇ ਮੇਵੇ ਵਗੈਰਾ ਹੋ ਗਏ
ਹਾਂਜੀ ਠੀਕ ਹੈ ਹੋਰ ਕੀ ਕੀ ਪੈਂਦਾ ਭੈਣ ਜੀ ਇਹਦੇ ਵਿੱਚ
ਇਹਦੇ ਵਿੱਚ ਬਦਾਮ ਪੈਂਦੇ ਹੈਗੇ ਨੇ ਕਾਜੂ ਅ ਪੈਂਦੇ ਹੈਗੇ ਨੇ ਪਿਸਾਤ ਤਾ
ਅੱਛਾ ਜੀ
ਉਹ ਪੈਂਦੇ ਹੈ ਵੇ ਤੇ ਹੋਰ ਵੀ ਉਹ ਜਿਹੜੇ ਮਗਜ਼ ਹੁੰਦੇ ਨਾ ਚਾਰੇ ਮਗਜ਼ ਨੀ ਹੁੰਦੇ ਜੇ ਖਰਬੂਜੇ ਦੇ ਬੀਜ ਜਿਹਨੂੰ ਕਹਿੰਦੇ ਹੈਗੇ ਨਾ ਖਰਬੂਜੇ ਦੇ ਵੀਜ ਜਿਹੜੇ ਆਉਂਦੇ ਹੈਗੇ ਨੇ ਕਈ ਤਰਬੂਜ਼ ਦੇ ਬੀਜ ਵੀ ਪਾਉਂਦੇ ਹੈਗੇ ਨੇ ਮਗਰ ਵੈਸੇ ਜ਼ਿਆਦਾਤਰ ਲੋਕ ਤੇ ਨਾ ਖਰਬੂਜੇ ਦੇ ਬੀਜ ਹੀ ਪਾਉਂਦੇ ਹੈਗੇ ਇਹਦੇ ਵਿੱਚ ਹਨਾ
ਅ ਅੱਛਾ ਜੀ
ਹਾਂਜੀ ਉਹਦੇ ਵਿੱਚ ਹੋਰ ਸੌਫ ਖੁਸ਼ਬੂ ਆਸ ਫਿਰ ਸੌਫ ਪੈਂਦੀ ਹੈਗੀ ਹੈ ਇਹਦੇ ਵਿੱਚ ਖਸ ਖਸ ਪੈਂਦੀ ਹੈਗੀ ਹੈ। ਖਸ ਖਸ ਆਂਦੀ ਹੈਗੀ ਨਾ ਜਿਹੜੇ ਜਿਵੇਂ ਸਰਦੀਆਂ ਚ ਅਸੀਂ ਬੱਚਿਆਂ ਨੂੰ ਦਿੰਦੇ ਹਾਂ ਜ਼ੁਕਾਮ ਵਗੈਰਾ ਵਸੇ ਉਹਦੀ ਆਉਂਦੀ ਹੈ ਨਾ ਕਸ ਖਸ ਹਾਂਜੀ ਉਹ ਵਿੱਚ ਖਸ ਖਸ ਪੈਂਦੀ ਇਹਦੇ ਵਿੱਚ ਕਾਲੀ ਮਿਰਚਾਂ ਪੈਂਦੀਆਂ ਹੈਗੀਆਂ ਨਾ ਤੇ ਹਾਂਜੀ ਕੀ ਕਹਿ ਰਹੇ ਹੋ ਨਹੀਂ ਅਖਰੋਟ ਤੇ ਨਹੀਂ ਬੰਦੇ ਵੈਸੇ ਬਦਾਮ ਹੁੰਦੇ ਵੇ ਜਿਆਦਾ ਬਦਾਮ ਤੇ ਕਾਜੂ ਪਾਂਦੇ ਨੇ ਤੇ
ਬਦਾਮ ਕਾਜੂ ਪਿਸਤਾ ਮਗਜ਼ ਵਗੈਰਾ ਹੋ ਗਏ ਠੀਕ ਹੈ। ਉਹੀ ਨਾ ਮੈਂ ਪੀਤੀ ਸੀ ਬਹੁਤ ਸਵਾਦ ਬਣੀ ਹੁੰਦੀ ਹੈ।
ਹਾਂਜੀ ਪਹਿਲੇ ਮਗਰ ਇਹ ਨਾ ਥੋੜਾ ਮਿਹਨਤ ਦਾ ਜ਼ਰੂਰ ਕੰਮ ਹੈਗਾ ਵੀ ਬੜਾ ਟਾਈਮ ਲੱਗਦਾ ਬਣਦੇ ਹੋ ਵੱਡੀ ਜੀ ਦੋਹਰੀ ਸਾਡੇ ਹੈਗੇ ਤੇ ਭਰਾ ਵਗੈਰਾ ਬਣਾਉਂਦੇ ਸੀ ਪਹਿਲੇ ਡੈਡੀ ਸਾਡੇ ਉਹ ਬਣਾਉਂਦੇ ਸੀ ਉਹ ਵੱਡੀ ਦੋਹਰੀ ਸਾਡੇ ਘਰ ਹੈਗੀ ਸੀ ਉਹਦੇ ਵਿੱਚ ਬਣਾਉਂਦੇ ਸੀ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹਨੂੰ ਮਤਲਬ ਕਿ ਇਹ ਬਦਾਮ ਹੋ ਗਏ ਕਾਜੂ ਹੋ ਗਏ ਪਿਸਤਾ ਹੋ ਗਿਆ ਇਹਨੂੰ ਪਹਿਲੇ ਭਿਓ ਕੇ ਰੱਖਣਾ ਪੈਂਦਾ ਹੈਗਾ ਤਾਂ ਕਿ ਨਾ ਥੋੜੇ ਜਿਹੇ ਨਰਮ ਪੈ ਜਾਣ ਹਾਂ ਜਿਵੇਂ ਅਸੀਂ ਰਾਤੀ ਭਿਓ ਕੇ ਖਾਂਦੇ ਹਾਂ ਨਾ ਬਦਾਮ ਐਵੇਂ ਇਹਨਾਂ ਨੂੰ ਭਿਉਣਾ ਪੈਂਦਾ ਥੋੜੀ ਦੇਰ ਨਾ ਕੰਟਾ ਖਾਣ ਵਾਸਤੇ ਤੇ ਹਾਂਜੀ ਫਿਰ ਉਹ
ਬੜੀ ਸਵਾਦ ਹੁੰਦੀ ਹੈ ਬੜੀ ਮਿੱਠੀ ਠੰਡੀ ਲਗਦੀ ਹੈ ਇੱਕਦਮ
ਹਾਂਜੀ ਅੰਦਰ ਪੂਰੀ ਉਹ ਆਉਂਦੀ ਹੈ ਪੂਰੀ ਅੰਦਰ ਐਨਰਜੀ ਆ ਜਾਂਦੀ ਉਹ ਪੀ ਕੇ ਨਾ
ਹਾਂਜੀ ਹਾਂਜੀ ਬਾਕੀ ਚੀਜ਼ਾਂ ਤੇ ਦੇਖੋ ਭੈਣ ਜੀ ਮਿਲਾਵਟਾਂ ਵਾਲੀਆਂ ਹੁੰਦੀਆਂ ਅੱਜ ਕੱਲ ਦੇ ਬਸ ਬੱਚੇ ਜਿਵੇਂ ਫੈਸ਼ਨੇਬਲ ਹੋ ਗਏ ਹੈ ਕੋਲਡ ਡਰੀਆਂ ਤੇ ਜ਼ੋਰ ਦੇ ਦਿੰਦੇ ਆ
ਹਾਂਜੀ ਹਾਂਜੀ ਬਿਲਕੁਲ ਨੀ ਪਤਾ ਬੱਚਿਆਂ ਨੂੰ ਇਹ ਵੀ ਚੀਜ਼ਾਂ ਵੀ ਹੁੰਦੀਆਂ ਹੈਗੀਆਂ ਨੇ ਕੁਛ ਅੱਛਾ ਬਸ ਬੱਚਿਆਂ ਨੂੰ ਤੇ ਕੌਣ ਹਾਂਜੀ
ਇਹ ਕੋਕਾ ਕੋਲ ਲੈ ਦੋ ਇਹ ਵਾਲੀ ਕੋਲਡਰਿੰਗ ਕੋਲਡਿੰਗ ਲੈ ਲਓ ਜਾ ਫੈਂਟਾ ਲੈ ਲਓ ਜਾ ਲਿਮਕਾ ਲੈ ਲਓ ਬਸ ਬੱਚੇ ਅੱਜ ਕੱਲ ਇਹਨਾਂ ਪਿੱਛੇ ਚੀਜ਼ਾਂ ਪਿੱਛੇ ਦੌੜੀ ਜਾਂਦੇ ਨੇ
ਹਾਂਜੀ ਕੁੱਝ ਪਤਾ ਹੀ ਕੀ ਹੈ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਨਾ ਪਹਿਲੇ ਪੁਰਾਣੇ ਜਿਹੜੇ ਲੋਕ ਹੁੰਦੇ ਸੀ। ਉਹ ਮਿਹਨਤੀ ਆਉਂਦੇ ਸੀ ਉਹ ਉਹਨਾਂ ਨੂੰ ਪਤਾ ਸੀ ਬਈ ਇਸ ਤਰ੍ਹਾਂ ਬਣਦੀਆਂ ਚੀਜ਼ਾਂ ਬਈ ਮਗਰ ਹੁਣ ਜਿਵੇਂ ਹੁਣ ਅੱਜ ਕੱਲ ਦੀ ਜਨਰੇਸ਼ਨ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਵੀ ਇਹ ਉਹ ਬੱਚੇ ਹੈਰਾਨ ਹੁੰਦੇ ਨਵੀਂ ਚੀਜ਼ਾਂ ਦੇਖਦੇ ਨਾ ਬੰਦੇ ਹੋਏ ਆ ਇਹ ਕਿ ਬਣਾ ਰਹੇ ਹੋ ਇਹ ਇਹ ਕੀ ਬਣਾਉਂਦੇ ਪਏ ਹੋ ਤੁਸੀਂ ਇਹ ਕੀ ਬਣਾਉਂਦੇ ਪਏ ਜਿਵੇਂ ਗੁਰੂ ਘਰ ਬਣਦੀ ਹੈਗੀ ਨਾ ਤੇ ਸਾਰੇ ਇਕੱਠੇ ਹੋ ਜਾਂਦੇ ਹੈਗੇ ਨੇ, ਐ ਕੀ ਬਨਦਾ ਪਿਆ ਵੇ, ਵੇ। ਪਤਾ ਹੀ ਨਹੀਂ, ਬੱਚੇ ਨੇ ਆਈ ਅੱਜ-ਕੱਲ ਦੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੈਗਾ, ਕਿ ਇਹ ਚੀਜ਼ਾਂ ਵੀ ਹੁੰਦੀਆਂ ਸੀ, ਕਿਉਂਕਿ ਹੋਰ ਅੱਜ-ਕੱਲ ਬੜੇ ਉਹ ਡ੍ਰੀੰਕ ਆ ਗਏ ਨਾ, ਕੋਲਡ ਡ੍ਰੀੰਕ ਵਗੈਰਾ ਲਗਾਲੋ ਸੋਫਟ ਡ੍ਰੀੰਕ, ਜਿਹੜੇ ਹੋਰ ਹੋ ਗਏ ਚੀਜ਼ਾਂ। ਐਨਰਜੀ ਡਰਿੰਕ ਜਿਹੜੇ ਆਉਣ ਲੱਗ ਗਏ ਨੇ, ਉਹ ਤਾਂ ਕਹਿੰਦੇ ਐਨਰਜੀ ਪਿੰਕ'ਚ ਜਾਂ ਰੈਡ ਕਲਰ, ਹਾਂ। ਇੰਨਾ ਵੱਲ ਦੌੜਦੇ, ਉਹਨਾ ਕਿਉਂਕਿ ਉਹਨਾਂ ਨੇ ਵੇਖਿਆ ਹੀ ਨਹੀਂ ਐ ਚੀਜ਼ਾਂ ਹੁੰਦੀਆਂ ਕੀ ਹੈਗੀਆਂ ਨ, ਔਰ ਇਹ ਨੀ ਪਤਾ ਇੰਨੀਆਂ ਪਿਓਰ ਚੀਜ਼ਾਂ ਘਰਦੀਆਂ ਐ ਵਾਲੀਆਂ, ਔਰ ਆਪਣੇ ਅੱਖਾਂ ਨਾਲ ਵੇਖਕੇ ਜੋ ਅਸ ਹਾਂਜੀ, ਸਿਹਤ ਵਸ ਤਾਂ ਬੜੀ ਵਧੀਆ ਹੈਗੀ ਹੈ। ਓਰ ਪੂਰੀ ਫੁਲ ਐਨਰਜੀ ਵਿੱਚ ਵੇਲੋ, ਬਦਾਮ ਵਗੈਰਾ ਪੈ ਗਏ, ਕਾਜੂ ਹੋ ਗਏ, ਐ ਤਾਕਤ ਵਾਲੀ ਚੀਜ਼ਾਂ ਹੈਗੀਆਂ।
ਬਿਲਕੁਲ-ਬਿਲਕੁਲ, ਸਾਰੀ ਤਾਕਤ ਵਾਲੀ ਐ, ਪਿਓਰ ਸਾਰੀਆਂ ਚੀਜ਼ਾਂ ਹੈਗੀਆਂ ਨੇ, ਪਰ ਬੱਚੇ ਨੀ ਨਾ ਅੱਜ-ਕੱਲ ਦੇ ਸਮਝਦੇ ਸੀ।
ਹਾਂ, ਬੱਚਿਆਂ ਨੂੰ ਕੀ ਪਤਾ ਵੇ, ਉਹਨਾਂ ਨੂੰ, ਉਹਨਾਂ ਤੋਂ ਬਸ ਕੋਲਡ ਡਰਿੰਕ ਚਾਹੀਦੀ ਹੈਗੀ ਏ। ਦੁੱਧ ਵੀ ਪੈਂਦਾ ਹੈਗਾ ਭੈਣ ਜੀ, ਇਹਦੇ ਵਿੱਚ ਨਾ। ਦੁੱਧ ਵੀ ਪਾਂਦੇ ਹੈਗੇਨ ਇਹਦੇ ਵਿੱਚ, ਹਾਂ, ''ਮੈਂ ਤੁਵਾਂਨੂੰ ਦੱਸਦੀ ਵੀ ਨਾ ਦੁੱਧ ਦੀ ਪੁੱਛਦੇ ਪੇ ਸੀ, ਕਿਵੇਂ ਬਣਦੀ ਹੇਗੀ ਏ, ਤੇ ਤੇ ਐ ਸਾਰੀਆਂ ਚੀਜ਼ਾਂ ਜਿਵੇਂ ਲਾਲੋ, ਕਾਜੂ, ਬਦਾਮ, ਪੀਸਤਾ ਇਹਨੂੰ ਭਿਂਓਕੇ ਰੱਖਲਿਆ ਤੇ, ਇੱਕ ਕਟੋਰੀ, ਹਾਂਜੀ। ਇੱਕ ਕਟੋਰੀ ਵਿੱਚ ਤੁਸੀਂ ਉਹ ਸੌਂਫ ਵੀ ਪੈਂਦੇ ਹੈਗੇ ਨਾ, ਇਹਦੇ ਵਿੱਚ ਵਿੱਚ ਸੌਂਫ ਹੋ ਗਏ, ਖਸਖਸ ਹੋ ਗਈ, ਤੇ ਜੇ ਮਗਜ਼ ਹੋਗੇ, ਖਰਬੂਜੇ ਦੇ ਬੀਜ ਹੋ ਗਏ ਤੇ, ਕਾਲੀਆਂ ਮਰਚਾਂ ਹੋਗੀਆਂ। ਤੇ, ਇਹਨਾਂ ਨੂੰ ਸਾਰਿਆਂ ਨੂੰ ਨਾ, ਉਹ ਦੋਰੀ ਦੇ ਵਿੱਚ ਨਾ ਜੋ ਦੋਰੀ ਸਮਝਦੇ ਹੋਗੇ ਤੁਸੀਂ, ਉਹ ਜਿਹਦੇ'ਚ ਪੀਸ, ਸੀਲਬੱਟਾ ਕਹਿੰਦੇ ਹਾਂਜੀ। ਉਹ ਸਿਲਬੱਟੇ ਉਹਦੇ ਵਿੱਚ ਪੀਸਲੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ, ਪਹਿਲੇ ਤਾਂ ਭਿੰਓਂਕੇ ਰੱਖਣਾ ਪੈਂਦਾ ਏ, ਭਿੰਓਕੇ ਫੇਰ ਇਹਨਾਂ ਨੂੰ, ਸਾਰਿਆਂ ਨੂੰ ਉਹਦੇ'ਚ ਦੋਰੀ'ਚ ਪੀਸਲੋ। ਤੇ ਕਈਆਂ, ਜਿੰਨਾਂ ਕੋਲ ਨਹੀਂ ਹੁੰਦੀ ਦੋਰੀਆਂ ਉਹਨਾਂ'ਚ ਅੱਜ-ਕੱਲ ਦੇਖਲੋ, ਤੇ ਮਿਕਸੀ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਪੀਸੀਆਂ ਜਾਂਦੀਆਂ ਹੈਗੀਆਂ, ਜੇ ਦੋਰੀ ਨੀ ਹੈਗੀ ਕੋਲ ਤੁਹਾਡੇ ਤੇ ਇਹਨਾਂ ਚੀਜ਼ਾਂ ਨੂੰ, ਤੇ ਇੱਕ-ਦੂਜੇ ਭਾਂਡੇ ਵਿੱਚ 'ਚ ਫਿਰ ਜਿਹੜਾ ਸਾਰਾ ਹੋ ਜਾਂਦਾ ਨਾ, ਬੀ ਪੀਸਿਆ ਜਾਂਦਾ, ਬਿਲਕੁਲ ਸਾਂ ਜ ਬਰੀਕ ਹੋ ਜਾਂਦਾ ਬਿਲਕੁਲ, ਫਿਰ ਇਹਦੇ ਵਿੱਚ ਨਾ ਦੁੱਧ ਪਾ ਦਿੰਦੇ ਹੈਗੇਨ। ਫਿਰ ਉਹਦੇ, ਉਹ ਕਰਦੇ ਹੈਗੇ ਨਾ, ਫਿਰ ਇੱਕ ਚੁੰਨੀ ਜਿਹੜਾ ਮਲਮਲ ਦਾ ਕੱਪੜਾ ਆਂਦਾ ਹੈਗਾ ਨਾ
ਹਾਂਜੀ, ਮੈਂ, ਮੈਂ ਦੇਖਿਆ ਸੀ ਮਲਮਲ ਦੇ ਕੱਪੜੇ'ਚ ਘਿੱਸੀ ਜਾਣਗੇ, ਘਿੱਸੀ ਜਾਂਦੇ ਨੇ। ਤੇ, ਮੈਨੂੰ ਇੱਕ ਚੀਜ਼ ਦੱਸੋਗੇ ਭੈਣ ਜੀ, ਜਿਹੜੇ ਨਿਹੰਗ ਸਿੰਘ ਹੁੰਦੇ ਨੇ, ਜਦੋਂ ਆਪ ਬਣਾਂਦੇ ਨੇ ਸ਼ਰਦਾਈ ਉਹਨਾਂ ਨੇ ਇੰਨਾ ਸਾਰਾ, ਮੂੰਹ ਕਿਉਂ ਕਵਰ-ਅਪ ਕੀਤਾ ਹੁੰਦਾ?
ਐ, ਮੂੰਹ ਮੈਨੂੰ ਲੱਗਦਾ ਵੀ ਯਾ, ਤੇ ਉਹ ਕਰਦੇ ਹੁੰਦੇ ਨੇ, ਯਾ ਪਾਠ ਕਰਦੇ ਹੁੰਦੇ ਹੈਗੇ ਹਨ। ਯਾ ਫਿਰ ਉਹ ਕਹਿੰਦੇ ਹੈਗੇ ਨੇ, ਕਿ ਬਈ ਜਿਵੇਂ ਅਸੀਂ ਅਹ ਕਿ ਬਣਾਉਂਦੇ ਹੋਇਆਂ ਕੁਛ ਵਿੱਚ ਨਾ ਪੈ ਜਾਵੇ, ਜਿਵੇਂ ਅਸੀਂ ਕਈ ਵਾਰ ਗੱਲਾਂ ਕਰਦੇ ਮੂੰਹ'ਚ ਜੇ ਲਾਰ ਵਗੈਰਾ, ਉਹ ਨਾ ਕੁਛ ਪੈਜੇ, ਸ਼ਾਇਦ ਮੈਨੂੰ ਤਾਂ ਲੱਗਦਾ ਹੀ ਏਹੀਓ ਰੀਜਨ ਹੁੰਂਦਾ ਹੈਗਾ, ਬਾਕੀ ਮੈਨੂੰ ਇਹਦਾ ਪੂਰਾ ਡਾਇਰੈਕਟ ਨਹੀਂ ਮੈਨੂੰ ਪਤਾ, ਕਿ ਵੀ ਕਿਉਂ ਕਵਰ ਕਰਕੇ ਬਣਾਉਂਦੇ ਹੈਗੇਨ।
ਹਾਂਜੀ, ਨਹੀਂ, ਮੇਬੀ ਓ ਸ਼ਾਇਦ ਲਬ ਬਾਣੀ ਪੜਦੇ ਹੋਣੇ, ਕਿ ਬਾਣੀ ਦਾ ਰਸ ਜਾਵੇ, ਜਿਹੜਾ ਵੀ ਪੀਵੇ ਉਹ ਬਾਣੀ
ਹਾ। ਓਹ ਕਵਰ ਮੈਨੂੰ ਲੱਗਦਾ, ਕਵਰ ਤਾਂ ਹੀ ਕਰਦੇ ਹੋਣਗੇ, ਕਿ ਮੂੰਹ'ਚ ਕੋਈ ਲਾਰ ਵਗੈਰਾ, ਕੋਈ ਉਹਦੇ ਵਿੱਚ ਚ ਨਾ ਜਾਏ, ਬਣਾ ਰਹੇ ਆਂ, ਜੋ ਵੀ।
ਹਾਂਜੀ-ਹਾਂਜੀ, ਹਾਂਜੀ।
ਐਹੀਓ ਮਕਸਦ, ਹਾਂਜੀ ਐਹੀਓ ਹੁੰਦਾ ਹੋਣਾ ਉਹਨਾਂ ਦਾ ਵੀ ਬਾਣੀ ਪੜਦੇ ਹੋਣਗੇ ਤੇ
ਬਿਲਕੁਲ-ਬਿਲਕੁਲ, ਇਹ ਤਾਂ ਹੈਗਾ, ਬਾਣੀ ਪੜਦੇ-ਪੜਦਿਆਂ ਨਾ ਇੱਕ ਤਰ੍ਹਾਂ ਦਾ ਲੰਗਰ ਤਿਆਰ ਹੋ ਜਾਂਦਾ ਨਾ ਉਹ,
ਹਾਂਜੀ ਉਹ ਤਾਂ ਫਿਰ ਹੈ ਹੀਏ, ਹੁਣ ਗੁਰੂ ਘਰ ਵਿੱਚ ਕੀ ਵੀ ਬਣਦਾ ਹੈਗਾ ਉਹੀ ਅਸੀਂ ਚੀਜ਼ਾਂ ਘਰ ਬਣਾਉਂਦੇ ਹਾਂ ਇੰਨੀਆਂ ਸਵਾਦ ਨੀ ਬਣਦੀਆਂ। ਤੇ ਗੁਰੂ ਘਰ ਏ, ਚ ਜੋ ਬਣਦਾ ਲੰਗਰ ਬਣਦਾ ਉਹਦਾ ਸਵਾਦ ਹੀ ਕਿਉਂਕਿ ਉੱਥੇ ਬਾਾਹਣੀ ਪੜੀ ਜਾਂਦੀ ਹੈਗੀ ਹੈ। ਆਪੇ ਰਸ ਆਉਣਾ ਹੈ ਉਹਦੇ ਵਿੱਚ ਲੰਗਰ ਦੇ ਵਿੱਚ ਘਰ ਨੀ ਬਣਦੀ ਸਾਡੇ। ਕੋਲੋਂ ਹੀ ਚੀਜ਼ ਹਾਲਾਂਕਿ ਉਹ ਇੰਨੇ ਜੋ ਅਸੀਂ ਘਰ ਪਾਉਂਦੇ ਹਾਂ ਨਾ ਚੀਜ਼ਾਂ ਜੋ ਮਸਾਲੇ ਵਗੈਰਾ, ਚੀਜ਼ਾਂ ਸਬਜ਼ੀ ਸੁਬਜੀ ਬਣਾਉਂਦੇ ਹਾਂ ਉਹ ਤੇ ਇੰਨਾ ਕੁੱਝ ਬਣ ਦੇ ਵੀ ਨੀ ਹੈਗੇ ਗੁਰੂ ਘਰ ਦੇ ਲੰਗਰ ਦੇ ਵਿੱਚ ਸਿੰਪਲ ਸਾਦਾ ਲੰਗਰ ਬਣਾਉਂਦੇ ਹੈਗੇ ਹਨ ਤੇ ਅਸੀਂ ਘਰ ਛਤੇ ਚੀਜ਼ਾਂ ਹਾਂ ਜੇ ਘਰਾਂ ਅਸੀਂ ਕਿੰਨੇ ਮਸਾਲੇ ਪਾ ਤੇ ਕ ਮੈਗੀ ਮਸਾਲਾ ਕੋਈ ਏ ਕਿਚਨ ਮਸਾਲਾ ਪਤਾ ਨੀ ਕੀ, ਕੇ ਅਸੀਂ ਪਾਉਂਦੇ ਰਹਿੰਦੇ ਆ ਤਾਂ ਵੀ ਉਹ ਟੇਸਟ ਨਹੀਂ ਆਉਂਦਾ। ਕਿਉਂਕਿ ਉਹ ਪ੍ਰਸ਼ਾਦ ਬਣ ਜਾਂਦਾ ਹੈਗਾ ਨਾ ਜੋ ਬਾਣੀ ਪੜ ਕੇ ਜਿਹੜੀ ਚੀਜ਼ ਏ ਤਾਂ ਹੀ ਤ ਕਹਿੰਦੇ ਹੈਗੇ ਨਾ ਘਰ ਵੀ ਤੁਸੀਂ ਜੋ ਬਣਾਉਂਦੇ ਹੋਗੇ ਨਾ ਸਬਜ਼ੀ ਵਗੈਰਾ ਬਣਾਉਂਦੇ ਹੋ ਤੇ ਉਹ ਬਾਣੀ, ਚਲਾ ਦੋ ਯਾ ਆਪਾਂ ਵਾਹਿਗੁਰੂ ਵਾਹਿਗੁਰੂ ਕਰਕੇ ਬਣਾਓ। ਉਹ ਰਸ ਆ ਜਾਏਗਾ ਬਈ, ਹ ਹਾਂਜੀ।
ਦੀ ਹੈ ਆਪਣੇ ਵਿਵਹਾਰ ਚ ਵੀ ਚੇਂਜਿਸ ਆ ਜਾਂਦੀ ਹੈ ਬਹੁਤ ਸਾਰੀ।
ਹੈ ਹੀ ਉਹ ਤੇ ਨ ਚਲੋ ਹੋ ਗਿਆ ਚ ਜਿਹੜੀ ਚੀਜ਼ ਬਣਾਈ ਹੋਗੀ ਬਾਣੀ ਪੜ੍ਹ ਕੇ ਬਣੀ ਹੋਗੀ ਉਹ ਜੋ ਖਾਏਗਾ। ਉਹੀ ਉਹਦੇ ਉਹਦੇ ਮਨ ਮਨ ਦਾ ਉਪਰ ਉਹ ਕਹਿੰਦਾ ਹੈਗਾ ਮਨ ਆਪਣੇ ਆਪ ਹੀ ਉਹ ਅੱਛੇ ਪਾਸੇ ਜਾਂਦਾ ਹੈਗਾ ਜੋ ਬੂਰੇ ਨੈਗੇਟਿਵਸ ਨਹੀਂ ਆਉਂਦੇ। ਥੋੜਸ ਨੀ ਆਉਂਦੇ ਉਹਦੇ ਵਿੱਚ ਹਾਂਜੀ, ਹੋਰ ਸੁਣਾਓ?
ਹੋਰ ਹੋਰ ਬਸ ਭੈਣ ਜੀ ਸਭ ਠੀਕ ਹੈ ਵਧੀਆ ਜੀ ਤੁਸੀਂ ਦੱਸੋ। ਇੱਕ ਮਿੰਟ ਮੈਨੂੰ, ਮੈਨੂੰ ਨਾ ਮਾੜਾ ਨਹੀਂ ਅਜੇ ਨਹੀਂ ਪਏ ਹਾਂਜੀ ਪੈਣ ਹੀ ਪਲੇ ਨੇ ਮੈਨੂੰ ਇੱਕ ਮਿੰਟ ਜਰਾ ਦੁਬਾਰਾ ਰੈਸਪੀ ਦੱਸ ਦੋ ਮੈਂ ਨਾ ਕਾਪੀ ਕੀ ਨੇਟ ਕਾਪੀ ਤੇ ਲਿਖਣਾ ਫਟਾਫਟ ਨਾ, ਬਸ ਤੁਸੀਂ ਮੋਟਾ ਮੋਟਾ ਇ ਦੱਸ ਦੋ ਕਿਹੜਾ ਕਿਹੜਾ ਸਮਾਨ ਪਾਇਆ ਸੀ।
ਅੱਛਾ ਮੈਂ ਅ ਤੁਹਾਨੂੰ ਦੱਸਿਆ ਐ ਬਦਾਮ ਹੋ ਗਏ, ਕਾਜੂ ਹੋ ਗਏ ਤੇ, ਪਿਸਤਾ ਅਹ ਪਿਸਤਾ ਹੁੰਦਾ ਹਨ ਨਾ ਪਿਸਤੇ ਤੇ ਨਾਲਓ ਓ, ਹਾਂ ਜੇ ਮਗਜ਼ ਹੋ ਗਏ ਤੋ ਹਾਂਜੀ ਵੀ ਸੌਂਫ ਹੋ ਗਈ, ਅ ਖਸਖਸ ਹੋ ਗਈ, ਅ ਕਾਲੀਆਂ ਮਰਚਾਂ ਹੋਗਈਆਂ,
ਠੀਕ ਹੈ ਭੈਣਜੀ ਠੀਕ ਹੈ ਜੀ।
ਹ ਹਾਂਜੀ। ਬਸ ਬਾਕੀ ਤੇ ਚੀਨੀ ਹੋ ਗਈ ਦੁੱਧ ਹੋ ਗਿਆ ਹਾਂਜੀ ਇਹ ਸਾਰਾ ਕੁਛ ਅ, ਹਾਂਜੀ ਚੀਨੀ ਦੁੱਧਅ ਹਾਂਜੀ ਦੁੱਧ ਪਾ ਲੋ ਤੇ ਉਹਨੂੰ ਛਾਣ ਲੋ ਤੇ ਹਾਂਜੀ ਛਾਣ ਕੇ ਚ ਚੰਗੀ ਤਰ੍ਹਾਂ ਬਈ ਉਹਦਾ ਰੱਸ ਆ ਜਾਏ ਚੰਗੀ ਤਰ੍ਹਾਂ ਕਿੰਨੇ ਭਾਵੇਂ ਕਰਦੇ ਹੈਗੇ ਨੇ ਕਾਫੀ ਦੋ ਤਿੰਨ ਵਰਸ਼ ਆਂਦੇ ਹੈਗੇ ਨੇ ਉਹਨੂੰ ਨਾ
ਠੀਕ ਹੈ ਭੈਣ ਜੀ ਮੈਨੂੰ ਸਮਝ ਆ ਗਈ ਮੈਂ ਨਾ ਨੋਟ ਕਰ ਲਿੱਤੀ ਹੈ ਰੈਸਪੀ ਨਾ ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ।